ਹੈਲੋ।
ਹੈਲੋ।
ਹੈਲੋ।
ਸਸ ਸ੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ। ਕਿਵੇਂ, ਠੀਕ ਓਂ?
ਹਾਂਜੀ, ਠੀਕ-ਠਾਕ, ਕੀ ਕਰਦੇ ਸੀ ਤੁਸੀ?
ਬਸੀ ਜੀ, ''ਮੈਂ ਥੋੜਾ ਜਾ ਬਿਜੀ ਸੀਗੀ, ਹੁਣ ਜਾਣਾ ਸੀਗਾ।
ਅੱਛਾ, ਕਿਤੇ ਘੁੰਮ, ਘੁੰਮਣੇ ਜਾਣਾ ਸੀ?
ਹਾਂਜੀ-ਹਾਂਜੀ, ਬਸ ਘੁੰਮਣੇ ਹੀ ਜਾਣਾ ਸੀਗਾ। ਮਾਸੀ ਘਰ ਜਾਣਾ ਸੀਗਾ, 'ਮੈਂ'ਮਾਸੀ ਘਰ ਜਾਣਾ ਸੀਗੇ।
ਅੰ ਬ ਹੋਰ, ਅੱਜ ਕੀ ਬਣਾਇਆ ਨਾਸ਼ਤਾ ਵਗੈਰਾ, ਸਵੇਰੇ?
ਸਵੇਰੇ ਅੱਜ ਬਣਾਏ ਸੀਗੇ, ਪਰਾਂਠੇ।
ਅੱਛਾ-ਅੱਛਾ, ਅਛਾ-ਅੱਛਾ। ਅੱਛਾ-ਅੱਛਾ।
ਹਾਂਜੀ-ਹਾਂ, ਕਿਵੇਂ ਦੱਸਿਆ ਸੀਗੇ ਤੁਸੀਂ? ਕਿ, ਪਿਆਜ਼ ਵਾਲੇ ਤੁਸੀਂ ਕਿੱਦਾਂ ਬਣਾਉਂਨੇ ਓ?
ਬੇ, ਬੇਸਨ, ਬੇਸਨ ਔਰ ਓ।
ਚਿੱਲਾ, ਚਿੱਲਾ।
ਹੈਲੋ, ਜਿਵੇਂ ਬੇਸ ਬੇਸਨ ਦੇ, ਬੇਸਨ ਔਰ ਆਟਾ ਪਾਕੇ ਅ, ਪਿਆਜ ਲੰਬੇ-ਲੰਬੇ ਕੱਟਕੇ।
ਅੱਛਾ।
ਹਰੀ ਮਿਰਚ ਪਾਕੇ। ਬਰੀਕ-ਬਰੀਕ ਧਨੀਆ ਪਾਲੋ ਚਾਹੇ, ਫੇਰ ਉਹ ਵੀ ਪਾ ਸਕਦੇ, ਆਪਾ ਆ ਏ ਅ, ਪਨੀਰ ਕੁਤਰਕੇ, ਅ ਕੱਦੂਕਸ ਕਰਕੇ ਪਨੀਰ ਵੀ ਪਾ ਸਕਦੇ। ਹੂੰ, ਬਹੁਤ। ਹਾਂਜੀ।
ਪ੍ਰੋਟੀਨ ਹੁੰਦੈ।
ਹਾਂਜੀ, ਹਾਂਜੀ, ਹਾਂਜੀ। ਜਿਵੇਂ ਹੁਨ ਆਲੂ ਦੇ ਹੈਵੀ ਹੋ ਜਾਂਦੇ ਗਰਮੀਆਂ ਵਿੱਚ ਖਾਦੇ ਨੀ ਜਾਂਦੇ ਏ ਸਿੰਪਲ ਜੇ ਆ। ਸਿੰਪਲ ਜੇਆ ਨਾ। ਹੋਰ, ਹੋਰ ਦੱਸੋ? ਨਿਊਜ਼ ਵਗੈਰਾ ਨੀ ਦੇਖਦੇ?
ਹੋਰ ਮੈਂ ਬਣਾਨੀ ਹੁੰਨੀ ਆ ਜੀ ਮੈਂ, ਮੈਂ ਬਣੋਂਦੀ
ਕਿਵੇਂ?
ਹਾਂਜੀ, ਹਾਂ ਦੱਸੋ ਕਿਵੇਂ ਕੀ ਕੈ ਰੇ ਸੀ?
ਮੈਂ ਕਿਆ ਨਿਊਜ਼ ਵਗੈਰਾ ਨੀ ਦੇਖਦੇ ਓ?
ਨਿਊਜ਼ ਵਗੈਰਾ ਹਾਂਜੀ ਦੇਖ ਲੈਨੇ ਆਂ।
ਅੱਛਾ, ਮੋਬਾਇਲ ਤੋ ਦੇਖਦੇ ਓ?
ਹਾਂਜੀ, ਮੋਬਾਇਲ ਤੇ ਈ ਦੇਖਨੇ।
ਹਾਂ ਅਸੀਂ ਤਾ ਟੀ -ਵੀ ਤੇ ਦੇਖਦੇ ਆ ਟੀ- ਵੀ ਤੇ ਤਾਂ ਕਰਕੇ ਅ ਟੀ ਵੀ ਤੇ ਈ ਦੇਖਦੇ ਆਂ ਅਸੀਂ ਤਾਂ ਆਪ ਸਾਰੀ ਫੈਮਲੀ ਵੀ ਦੇਖ ਸੁਣ ਲੈਂਦੀ ਫੇਰ।
ਅੱਛ, ਅੱਛਾ
ਮੋਬਾਇਲ ਤਾਂ ਫੇਰ ਇੱਕ ਕੱਲਾ ਬੰਦਾ ਲੈ ਕੇ ਬੈਠਦਾ। ਟੀ ਵੀ ਤੇ ਤਾ ਸਾਰੇ ਈ ਦੇਖਨੇ ਲੱਗ ਜਾਂਦੇ।
ਸਾਰੀ ਫੈਮਿਲੀ ਬੈਠ ਕੇ ਦੇਖ ਲੈਂਦੀ ਏ ਹਾਂਜੀ ਹਾਂ।
ਹਾਂ, ਫਿਰ ਮੂਵੀਜ਼ ਵਗੈਰਾ ਦੇਖਣ ਨੀ ਗਏ?
ਮੂਵੀਜ਼ ਵਗੈਰਾ ਅ ਨਈ ਹਲੇੇ ਤਾ ਨੀ ਗਈ ਮੈ।
ਅੱਛਾ, ਅੱਛਾ ਹਾਂਜੀ ਹੁਨ ਸੰਡੇ ਨੂੰ ਜਾਣਾ ਏ ਬੱਚੇ ਸਲਾਹ ਕਰਦੇ ਪਏ ਕੈਂਦੇ ਸੰਡੇ ਨੂੰ ਜਾ ਕੇ ਆਵਾਂਗੇ।
ਅੱਛਾ ਕੇੜੀ ਮੂਵੀ ਲੱਗੀ ਏ?
ਆਓ ਓ ਬੱਚੇ ਦੇਖਦੇ ਸੀ ਅੱਜ ਕਿ ਕੇੜੀ ਦੇਖਦੇ ਆ। ਇੱਕ ਤਾਂ ਅਕਸ਼ੇ ਕੁਮਾਰ ਦੀ ਵੀ ਬਹੁਤ ਸੋਹ ਵਧੀਆ ਆਈ ਹੋਈ ਐ ਰਵੀਨਾ ਟੰਡਨ ਦੀ ਦੇਖੀ ਆ?
ਅੱਛਾ, ਅੱਛਾ।
ਹਾਂਜੀ ਓ ਦੇਖਦੇ ਪੈ।
ਅੱਛਾ, ਵਦੀਆ ਤੁਸੀ ਫੈਮਲੀ ਨਾਲ ਜਾ ਕੇ ਦੇਖ
ਹਾਂਜੀ ਬੱਚੇ ਨਾਲ ਈ ਜਾਂਦੇ ਅਸੀ ਤਾ। ਅਸੀ ਹਰ ਹਫ਼ਤੇ ਜਾਂਦੇ, ਸੰਡੇ ਦੇ ਸੰਡੇ ਜਾਂਦੇ ਆ।
ਅੱਛ, ਅੱਛਾ
ਹਾਂਜੀ।
ਮੈਨੂੰ ਤਾ ਬੌਤ ਟਾਈਮ ਹੋ ਗਿਆ ਭੈਣ ਜੀ ਮੈਂ ਤਾ ਕਦੇ ਮੂਵੀ ਵਗੈਰਾ ਦੇਖਣ ਈ ਨੀ ਗਈ।
ਬਧੀਆ ਲੱਗਦੇ ਆ ਸ ਥੋੜਾ ਮਾਇੰਡ ਜੇਆ ਹੋ ਜਾਂਦਾ ਘਰੋ।
ਹਾਂਜੀ ਏ ਤਾ ਹੈ ਹਾਂਜੀ, ਹਾਂਜੀ।
ਘਰੇ ਓਹੀ ਓ ਕੰਮ ਕਰ ਲੋ, ਭਾਂਡੇ ਧੋ ਲੋ, ਕੱਪੜੇ ਧੋ ਲੋ, ਰੋਟ
ਬਸ ਏਹੇ ਆ ਏਹੇ ਆ। ਘਰ ਦੀ ਲਾਈਫ ਤਾਂ ਲੇਡੀਜ਼ ਦੀ ਤਾ ਬੋਰ ਹੋ ਜਾਂਦੀ ਏ ਪਰ ਥੋੜਾ ਘੁੰਮਾ ਫਿਰਨ ਵੀ ਹੁੰਦੈ। ਹਾਂਜੀ, ਆਂਦੀ ਸੀਗੀ ਪਿੰਡ ਵਿੱਚ ਓ ਅ ਲੱਗੇ ਸੀ ਓ ਵਿਚਾਰੀ ਦੋ ਤਿੰਨ ਦਿਨ ਆਈ ਸੀ ਤੇ ਉਹ ਇੱਕ ਦਿਨ ਉਹਦੇ ਪਾਪਾ ਛੱਡਣ ਆਏ। ਛੱਡਣ ਆਏ ਸੀ ਉਹ ਉਹਦੇ ਪਾਪਾ ਦਾ ਐਕਸੀਡੈਂਟ ਹੋ ਗਿਆ ਸੀਗਾ ਫੇਰ ਆਉਣੇ ਹਟ ਗਏ।
ਤੁਸੀਂ ਨਾ ਬੇਟੇ ਆਪ ਹੀ ਟ੍ਰੇਨਿੰਗ ਲੈ ਲਓ ਵਧੀਆ ਜੀ ਯੋਗਾ ਦੀ। ਫੇਰ ਤੁਸੀਂ ਪੱਚੀ ਹਜ਼ਾਰ ਰੁਪਏ ਕਮਾ ਸਕਦੇ ਮਹੀਨੇ ਦੇ।
ਅੱਛਾ ਉਹ ਕਿਸ ਤਰ੍ਹਾਂ?
ਮਤਲਬ ਤੁਸੀਂ ਅ ਦੋ-ਤਿੰਨ ਮਹੀਨ ਦੋ-ਤਿੰਨ ਪਿੰਡ ਲੈ ਕੇ ਦੇ ਦੇਗੇ ਉਹ ਤੁਹਾਨੂੰ ਪਹਿਲੇ ਤਾਂ ਤੁਸੀਂ ਆਪ ਫਿਗਰ ਬਣਾ ਵਧੀਆ ਫਿਗਰ ਬਣਾਓ ਯੋਗਾ ਕਰਕੇ। ਫੇਰ ਤੁਸੀਂ ਯੋਗਾ ਵੀ ਸਿੱਖੋ ਆਪਦਾ ਵੀ ਸਰੀਰ ਵਧੀਆ ਬਣਾਓ ਫੇ ਤੁਸੀਂ ਦੋ ਦੋ-ਤਿੰਨ ਪਿੰਡ ਤੇ ਤੁਹਾਨੂੰ ਦੇਣਗੇ ਉਹ। ਫੇਰ ਤੁਹਾਨੂੰ ਮਹੀਨੇ ਦਾ ਪੱਚੀ ਹਜ਼ਾਰ ਦੇਣਗੇ। ਸਿਖਾਦੇ ਹਾਂਜੀ ਨਹੀਂ-ਨਹੀਂ ਇਹ ਕੋ ਦਫ਼ਤਰ-ਦੁਫ਼ਤਰ ਨੰਬਰ ਦੇ ਕੇ ਗਏ ਸੀ ਸਾਨੂੰ। ਕਹਿੰਦੇ ਆਹ ਨੰਬਰ ਸਾਨੂੰ ਦੇ ਦਿਓ ਜੇ ਤੁ ਤੁਸੀਂ ਲੱਗਣਾ ਹੋਵੇ ਕਿਸੇ ਨੂੰ।
ਅੱਛਾ
ਹੂੰ ਪਰ ਪਹਿਲੇ ਟੇਨ ਟੇਨਿੰਗ ਲੈਣੀ ਪੈਣੀ।
ਅੱਛਾ।
ਜੇ ਆਪਾਂ ਨੂੰ ਆਦਾ ਹੋਵੇ ਤਾਂ ਹੀ ਆਪਾਂ ਲੋਕ
ਕਿੰਨੇ ਟਾਈਮ ਲਈ ਲੇਣੀ ਪੈਂਦੀ ਟ੍ਰੇਨਿੰਗ ਫੇਰ
ਉਓਹੀ ਪੁੱਛਣਾ ਸਾਰਾ ਪੁੱਛਣਾ ਪੈਣਾ ਉਹ। ਸਾਡੇ ਕੋਲ ਨੰਬਰ ਆ, ਹਾਂਜੀ
ਅੱਛਾ ਜੀ ਫੇਰ ਜਦੋਂ ਵਧੀਆ-ਵਧੀਆ ਆਪਾਂ ਨੂੰ ਘਰਾਂ ਦੇ ਵਿੱਚ ਨਾ ਜਿਵੇਂ ਪਿੰਡਾਂ ਵਾਲੀਆਂ ਲੇਡੀਜ਼ ਦਾ ਬਹੁਤ
ਇੱਕ ਪਿੰਡ ਤੇ ਕਹਿੰਦੇ ਚਾਰ ਹਜ਼ਾਰ। ਉਹ ਮੇਰੀ ਸਿਸਟਰ ਕਹਿੰਦੀ ਸੀ ਕਹਿੰਦੀ ਇੱਕ ਪਿੰਡ ਦੇ ਚਾਰ ਹਜਾਰ। ਇੱਕ ਘੰਟਾ ਇੱਕ ਘੰਟਾ ਕੋਈ ਨੀ ਤੁਸੀਂ ਆਪਾਂ ਰਲ-ਮਿਲ ਕੇ ਦੋਨੋ ਲੱਗ ਜਾਂਦੇ ਸਕੂਟੀ ਆਉਂਦੀ ਹੈ ਨਾ ਤੁਹਾਨੂੰ।
ਕੀ ਆਦੀ?
ਸਕੁਟੀ ਆਂਦੀ ਹੈ ਚਲਾਉਣ ਨੂੰ?
ਹਾਂਜੀ-ਹਾਂਜੀ।
ਫੇਰ ਆਪਾਂ ਦੋ-ਤਿੰਨ ਪਿੰਡ ਲੈ ਲੈਂਦੇ ਇਕੱਠੇ ਹੋ ਕੇ।
ਹਾਂ ਇਹ ਹੋ ਸਕਦੈ।
ਆਪਾਂ ਰਲ-ਮਿਲ ਕੇ ਕਰ ਲੈਂਦੇ ਕੰਮ।
ਹਾਂ-ਹਾਂ
ਹਨਾ
ਜ਼ਰੂਰ ਕਰਾਂਗੇ ਤੁਸੀਂ ਸਾਰਾ ਪਹਿਲਾਂ ਕਨਫਰਮ ਕਰਲੋ ਨਾ ਕਿੱਦਾਂ ਕੀ ਆ ਕਿੰਨੇ ਟਾਈਮ ਆਪਾਂ ਨੂੰ ਸਿੱਖ ਨਾ ਆਪਾਂ ਨੇ ਕਰਨਾ ਫੇਰ ਆਪਾਂ ਉਸ ਹਿਸਾਬ ਨਾਲ ਅ ਪਿੰਡ ਦੇ ਵਿੱਚ ਕੰਮ ਸ਼ੁਰੂ ਕਰ ਲਵਾਂਗੇ।
ਕਿਉਂਕਿ ਆਪਣਾ ਦੇਖੋ ਹੁਨ ਅ ਚਾਲੀ-ਚਾਲੀ ਸਾਲ ਦੀ ਤਾਂ ਉਮਰ ਹੋ ਗਈ ਹੋਣੀ ਥੋਡੀ ਥੋਡੀ ਵੀ ਹੋਣੀ ਚਾਲੀ ਦੀ।
ਹਾਂਜੀ ਮੇਰੀ ਫੋਰਟੀ ਪਲੱਸ ਆ।
ਅੱਛਾ-ਅੱਛਾ
ਥੋਡੀ ਕਿਨੀ ਆ।
ਅ ਚਾਲੀ ਆ, ਥੋੜੇ ਮਤਲਬ ਚਾਲੀ ਤੋਂ ਉੱਪਰ ਆ।
ਮੇਰੀ ਚਾਲੀ ਤੋਂ ਉੱਪਰ ਐ, ਮੇਰੀ ਏਟੀ ਟੂ ਦਾ ਬਰਥ ਐ।
ਹਾਂ, ਹੁਨ ਚਲੋ ਦਸ ਵੀਹ ਸਾਲ ਜੋ ਹੈਗੇ ਹੱਥ-ਪੈਰ ਚੱਲਦੇ ਅਪ
ਚੱਲਦੇ ਆ, ਸਈ ਗੱਲ ਆ, ਸਈ ਗੱਲ, ਸਈ ਗੱਲ ਆ। ਫੇਰ ਓਸ ਤੋਂ ਬਾਦ ਤਾਂ ਮੁਸ਼ਕਿਲ ਹੀ ਹੋ ਜਾਣਾ।
ਹਾਂਜੀ।
ਫੇਰ ਹੱਥ-ਪੈਰ ਚੱਲਣ ਤੋਂ ਹਟ ਜਾਂਦੇ ਨੇ, ਕੁੱਛ ਘਰੇ ਰੈ ਕੇ ਵੀ ਲੇਡੀਜ਼ ਜਿਵੇਂ ਫੇਰ ਇੰਨਾ ਕੰਮ ਨੀ ਹੁੰਦਾ, ਬਸ ਕੰਮ ਕਰ ਲਏ, ਰੈਸਟ ਕਰ ਲਈਏ, ਓ ਸਰੀਰ ਓਥੇ ਈ ਬੇ ਜਾਮ ਹੋ ਜਾਂਦਾ ਫੇਰ
ਹੁਨ ਤੇ ਮੋਦੀ ਸਰਕਾਰ ਨੇ ਵੀ ਵਧੀਆ ਸਿਸਟਮ ਕਿੱਤਾ ਏ। ਅਹ ਲੇਡੀਸਾ ਨੂੰ ਸਕੂਟੀਆਂ ਦਿੰਦੇ ਨਾ, ਲੋਨ ਮਤਲਬ ਵਿਆਜ ਨਈ ਲੱਗਣਾ।
ਅੱਛਾ।
ਹਾਂ, ਬਜਾਜ ਤੋਂ ਮਤਬ ਲੇਡੀਜ਼ ਨੂੰ ਓ ਸਕੂਟੀ ਕਿਸਤਾਂ ਤੇ ਮਿਲਦੀ ਆ।
ਅੱਛਾ-ਅੱਛਾ, ਬਿਨਾਂ ਇੰਟਰਸਟ ਤੋਂ ਬਿਆਜ ਤੋਂ।
ਹੂੰ-ਹੂੰ, ਹੂੰ।
ਤਲਬ ਬੀ ਏਹ
ਚਾਹੇ ਆਪਨੇ ਆਪਾਂ ਚਾਰ ਜਾਲੀ ਲੈ ਲਾਂਗੇ ਬੈਟਰੀ ਆਲੀ, ਜਰੂਰੀ ਤੇਲ ਫੂਕਣਾ। ਅੱਜ-ਕੱਲ ਤਾਂ ਤੇਲ ਬੀ ਕਿੰ ਤੇਲ ਬੀ ਕਿੰਨਾ ਮੈੰਗਾ ਏ।
ਕਿੰਨਾ ਕੁ ਮੈੰਗਾ ਹੋਇਆ, ਹਾਂਜੀ ਹਾਂ ਏ ਤਾਂ ਹੈ।
ਓ ਬੈਟਰੀ ਆਲੀ ਤਾਂ ਖਾਸਾ ਵ ਚੱਲ ਜਾਂਦੀ।
ਹਾਂਜੀ ਹਾਂ, ਬੈਟਰੀ ਆਲੀ ਵਧੀਆ ਰੈੰਦੀ। ਨਾਲੇ ਪੋਲਿਊਸ਼ਨ ਨੀ ਹੁੰਦਾ ਓਦਾ, ਓਦੇ ਨਾਲ। ਨਈਂ ਤਾਂ ਪੈਟਰੋਲ, ਡੀਜਲ ਨਾਲ ਪੋਲਿਊਸ਼ਨ ਹੋ ਜਾਂਦੈ।
ਹੋਨ ਆਪਾਂ ਬੈਠਣਾ ਨੀ, ਆਪਾਂ ਨੇ ਕੰਮ ਕਰਨਾ ਏ।
ਹਾਂਜੀ-ਹਾਂਜੀ, ਕੋਈ ਗੱਲ ਨੀ ਤੁਸੀਂ ਪਤਾ ਕਰਿਓ, ਹਨਾ ਪਤਾ ਕਰਨ ਤੋਂ ਬਾਦ ਫੇਰ ਤੁਸੀਂ ਮੈਨੂੰ ਦੱਸਿਓ।
ਹਾਂਜੀ।
ਵੀ ਕੇਸ ਤਰ੍ਹਾਂ ਕੀ ਕੰਮ ਆ, ਕਿਵੇਂ ਆ, ਹਨਾ। ਫੇਰ ਆਪਾਂ ਓਸ ਸਾਬ ਨਾਲ ਕੋਈ ਗੱਲ ਨੀ, ਅ ਐਕਟੀਵਾ ਤਾਂ ਮੈਨੂੰ ਔੰਦੀ ਆ। ਚਲਾ ਲੈਂਣੀ ਆਂ ਮੈਂ ਐਕਟੀਵਾ, ਅਪਾਂ ਔਫਸਾ ਨਾਲ ਬਰਕਰ ਆਂ। ਐਕਟੀਵਾ ਹੈਗੀ ਵੀ ਐ ਮੇਰੇ ਕੋਲ। ਹਾਂਜੀ ਹਾਂ, ਫੇਰ ਆਪਾਂ ਹਾਂਜੀ-ਹਾਂਜੀ, ਹੈਗੇ ਐ।
ਔਰ ਫੇਰ ਤੁਸੀਂ ਹੁਣ ਅ ਤੁਸੀਂ ਕੋਈ ਨਾ ਹੋਮ ਸਰਵਿਸ ਵੀ ਆਂਦੇ ਹੁਵੇ ਕੋਈ ਕੰਮ ਫੇਰ ਮੈਨੂੰ ਦੱਸ ਦਿਆ ਕਰੋ ਫੇਰ ਮੈਂ ਜਂਜੇ ਚੱਲੇ ਜਾਇਆ ਕਰੂੰਗੀ।
ਹਾਂਜੀ ਹਾਂ, ਮੈਂ ਕੋਈ ਗੱਲ ਨੀ ਥਾਨੂੰ ਜਰੂਰ ਦੱਸ
ਮੈਂ ਆਪਾਂ ਨੇ ਹੁਣ ਕੰਮ ਨੀ ਛੱਡਣਾ ਏ। ਠੀਕ ਆ, ਹਾਂ ਰੱਲ-ਮਿੱਲ ਕੇ ਕਰਾਂਗੇ। ਕੋਈ ਮੈੰਦੀ-ਮੂੰਦੀ ਦੇ ਵੀ ਔਡਰ ਆਵੇ, ਮੈਨੂੰ ਵੀ ਬੁਲਾ ਲਿਆ ਕਰੋ।
ਹੂੰ-ਹੂੰ।
ਹਾਂਜੀ।
ਏਨੇ ਆਹ ਸ਼ੂਗਰ ਦੇ ਪੇਸ਼ੈਂਟ ਹੁੰਦੇ ਨੇ ਓਨਾਂ ਲਈ ਤੁਸੀਂ ਜਿਵੇਂ ਦੱਸਿਆ ਸੀਗਾ, ਬੇਸਣ ਦਾ ਆਟੇ ਦਾ ਏਦਾ ਬਣਾ ਕੇ ਅ ਪਰਾਂਠਾ ਖਾਂਦੇ ਅਨ, ਪਿਆਜ ਵਗੈਰਾ ਕੱਟਕੇ ਤੇ ਗੇ ਪਰਾਠੇ, ਤੇ ਏ ਤੇ ਕੱਲੇ ਐ ਬੌਤ ਵਧੀਆ, ਬੌਤ ਵਧੀਆ, ਏ ਤਾਂ ਮਤਲਬ ਜਿਵੇਂ ਤੁਸੀ, ਅਹ ਕੱਲਾ ਬੇਸ ਤਨ ਓ ਬੀ ਸਿੰਪਲ ਬੇਸਨ, ਆਟਾ ਨਾ ਵਿੱਚ ਪਾਓ, ਸ਼ੂਗਰ ਵਾਲੇ ਪੇਸ਼ੰਟ।
ਓਹ ਫਿਰ ਥੋੜ੍ਹਾ ਜਾ ਕਣਕ ਦਾ ਆਟਾ ਪਾਕੇ, ਥੋੜਾ ਜਾ ਓਹ ਵੋ
ਨਹੀਂ-ਨਹੀਂ, ਓਹ ਥੋਨੂੰ, ਥੋਨੁੰ ਮੈਂ, ਦੱਸ ਦੇ ਨਾ, ਓਹਦੇ ਵਿੱਚ ਓਹ ਪਾਣ ਦੀ ਲੋੜ ਈ, ਓਹਨੂੰ ਨਾ ਬਸ ਪਤਲਾ ਪਾਣੀ ਵਾਂਗੂ ਘੋਲ, ਘੋਲਲੋ ਓਦਾ। ਚਕਲੇ ਬੇਲਣੇ ਆਲੀ ਰੋਟੀ ਨਾ ਬਣਾਓ ਉਹਨੁੰ, ਓਦੇ ਚੀਲੇ ਬਣਾਓ ਤਵੇ ਤੇ।
ਹਾਂ, ਬਸ ਸਮਝਗੀ ਹੂਂ, ਪੇਸਟ ਜਾ ਬਣਾਕੇ ਤਵੇ ਤੇ ਗੋਲ।
ਹਾਂ, ਪੇਸਟ ਬਣਾਕੇ ਬਸ ਤਵੇ ਤੇ ਪਾਦੋ, ਮੈਂ ਤਾਂ ਓਦਾਂ ਈ ਬਣਾਕੇ ਬ੍ਰੇਕਫਾਸਟ ਓ ਬ੍ਰੇਕਫਾਸਟ ਓਦੇ ਨਾਲ ਈ ਕਰਦੇ ਹੁਨੀ ਆਂ, ਮੈਂ।
ਇੱਕ ਨਾ, ਅੰਡਿਆਂ ਦਾ ਵੀ ਬਣਦਾ ਏ ਆਟਾ ਪਾਕੇ। ਓਹ ਵੀ, ਮੈਂਨੇ ਸੇ, ਸਿੱਖਿਆ ਏ। ਨਹੀਂ-ਨਹੀਂ, ਜੇ ਆਪਾ ਅੰਡਿਆਂ ਵਾਲਾ ਵੀ ਬਣਾੰਦੇ ਆ, ਓਹ ਅਸੀਂ ਘਰੇ ਉਵੇਂ ਬਣਾੰਦੇ।
ਅੱਛਾ ਏ।
ਹਾਂ, ਤੁਸੀਂ ਨੀ ਖਾਂਦੇ?
ਨਹੀਂ-ਨਹੀਂ, ਅਸੀਂ ਨੀ ਖਾਂਦੇ ਗੇ, ਅਸੀਂ ਪੰਡਤ ਹੁੰਨੇ ਆ।
ਅੱਛਾ-ਅੱਛਾ, ਅੱਛਾ।
ਹਾਂਜੀ, ਖਾਂਦੇ ਨੀ ਵੈਸੇ ਅੱਜ-ਕੱਲ, ਸਭ ਖਾਈ ਜਾਂਦੇ ਨੇ, ਪੰਡਿਤ ਵੀ ਖਾਈ ਜਾਂਦੇ ਨੇ, ਕੋਈ ਅੱਜ
ਹੂੰ, ਬਥੇਰੇ ਖਾਂਦੇ, ਸਾਡੇ ਵੀ ਇੱਥੇ ਪਿੰਡ ਵੀ ਬਥੇਰੇ ਮੁੰਡੇ, ਸ਼ਰਾਬ ਨਾ ਖਾਂਦੇ ਆ।
ਹਾਂਜੀ।
ਹੂੰ
ਓ ਤੇ ਹੈਗਾ, ਖਾਈ ਜਾਂਦੇ ਅੱਜ-ਕੱਲ ਸਾਰੇ ਬਸ, ਕੋਈ ਨੀ। ਅੱਜ-ਕੱਲ ਤਾ, ਕਾਸਟ ਦਾ ਰਹੇ ਹੀ ਨੀ ਹੁਣ, ਵੀ ਹਾਂ ਕਾਸਟ ਆ, ਨਹੀਂ ਖਾਣਾ।
ਸਾਰਾ ਕੁੱਛ ਚਲਦਾ ਏ, ਹਾਂ।
ਸਭ ਕੁਛ ਖਾਈ ਜਾਂਦੇ ਨੇ, ਅੱਜ-ਕੱਲ ਲੋਕ। ਹਾਂ, ਡਾਕਟਰ ਕਹਿੰਦੇ ਨੇ, ਸ਼ੂਗਰ ਵਾਲੇ ਪੇਸ਼ ਇੰਟ ਨੂੰ ਵੀ ਕਹਿੰਦੇ, ਕਿ ਦੋ ਐਗ ਡੇਲੀ ਖਾਓ ਈ ਖਾਓ। ਕਿਉਕਿ ਇਹਦੇ ਨਾਲ ਪ੍ਰੋਟੀਨ ਘੱਟਦਾ, ਪ੍ਰੋਟੀਨ ਮਿਲਦਾ, ਕਿਹਨੂੰ?
ਹਾਰਡ ਵਾਲੇ ਨੂੰ ਵੀ ਬੋਲਦੇ ਆ, ਕਹਿੰਦੇ ਪਰ ਉਹ ਜੋ ਗੋਲ ਜੀ ਪੀਲੀ ਪੀਲੀ ਗੋਲੀ ਹੁੰਦੀ ਉਹ ਨਾ ਖਾਇਓ, ਆ ਚਿੱਟਾ ਖਾਓ, ਹਾਂ।
ਜਰਦੀ ਕੱਢਕੇ ਤੇ, ਬਸ ਉੇ ਹਾਂ-ਹਾਂ, ਬਸ ਉੱਪਰਲਾ ਪਾਰਟ ਖਾਓ ਉਹਦੇ ਵਿੱਚ ਪ੍ਰੋਟੀਨ ਹੁੰਦਾ ਗਾ।
ਹੂੰ ਚਲੋ ਭੈਣ ਜੀ ਮੈਂ ਨਾ, ਕੌਲ ਆਂਦੀ ਪਈ, ਮੈਂ ਠਹਿਰ ਕੇ ਕਰਦੀ ਤੁਹਾਨੂੰ ਫੋਨ।
ਜੈਨ, ਠੀਕ ਐ ਭੈਣ ਜੀ, ਸਤਿ ਸ਼੍ਰੀ ਅਕਾਲ।